ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਕੀ ਹਾਲ ਹੈ
ਕੀ ਹਾਲ ਏ?
ਵਧੀਆ ਤੁਸੀ ਸੁਣਾਓ
ਬਸ ਮੈਂ ਵੀ ਵਧੀਆ ਵਾਂ ਬੈਠੀ ਰਹੀ ਸੀ ਮੈਂ ਕਿਹਾ ਕਰਾ ਫੋਨ ਉਸਦਾ ਟਾਈਮ ਲੱਗਦਾ ਨਹੀਂ ਹੈ ਨਾ
ਹਾਂ ਸਵੇਰੇ ਸਵੇਰੇ ਫੋਨ ਕਰ ਲਿਆ
ਹਾਂ ਬਸ ਵੇਹਲੀ ਸੀ ਮੈਂ ਕਿਹਾ ਕਰ ਲਵਾ ਫੋਨ
ਅੱਛਾ ਵਿਹਲੀ ਹੋ ਗਏ ਤੁਸੀਂ ਐਡੀ ਜਲਦੀ
ਬਸ ਅੱਜ ਜਲਦੀ ਹੋ ਗਏ ਆ ਸਾਰੇ
ਅੱਛਾ
ਜਲਦੀ ਵਿਰ ਲੜੇ ਪੜ ੋੜੇ ਬਾਰਾਂ ਵਜੇ ਪਾ
ਅੱਛਾ ਚਲੋ ਵਧੀਆ ਏ ਨਾਸ਼ਤਾ ਹੋ ਗਿਆ
ਹ ਬਸ ਨਾਸ਼ਤਾ ਬਣ ਦਾ ਪਿਆ ਦ ਜ ਮੁਗੀ ਤੁਹਾਨੂੰ ਦੇ ਹੁੰਦੀ ਬਸ
ਛ
ਔਰ ਮੈਂ ਦੀ ਰੋਟੀ ਵੀ ਲਈ ਸੀ ਵਸਨ
ਆਲੂ ਦੀ ਰੋਟੀ ਬਣਾਈ ਆ ਜੀ ਵਾ ਮੈਂ ਵੀ ਆਵਾਂ ਫੇਿਰ
ਹਾਂਜੀ ਹਰ ਸ ਕਰ
ਹਾਂ ਹਾਂ ਹੋਰ
ਬਸ ਪੁੋ ਤੁਸੀਂ ਹੋ ਗਏ ਓ ਮੇਨ
ਹਾਂ ਸਾਡੇ ਬੱਚੇ ਸੁੱਤੇ ਭਏ ਨੇ ਬੱਚੇ ਉੱਠਣਗੇ ਤਾਂ ਕੰਮ ਸ਼ੁਰੂ ਸ਼ੁਰੂ ਹੋਏਗਾ ਕੀ ਕਰੀਏ ਫੇਰ
ਬੱਚੇ ਮ
ਸਵੇਰੇ ਦਸ ਵਜੇ ਉੱਠਦੇ ਨੇ
ਨਹੀਂ ਏਹ ਤਾਂ ਬਹੁਤ ਬੁਰੀ ਗੱਲ ਸਾਡੇ ਤੇ ਚਲੋ ਟਾਈਮ ਅੱਜ ਤੱਕ ਮੈਂ ਕਹਿਣੀ ਤਾਂ ਹੈਗੀ ਹ ਫਿਰ ਮੰਮੀ ਹੁੰਦੀ ਹੈ ਟਾਈਮ ਸੋ ਬਸ ਹ ਹਾਂਜੀ ਹੋਰ ਦਸੋ
ਹੋਰ
ਬੱ ਠੀਕ ਐ
ਕਿਵੇਂ ਫੋਨ ਕੀਤਾ ਸਵੇਰੇ ਸਵੇਰੇ
ਬੈਂ ਪੁੱਛਣਾ ਸੀ ਤੁਸੀ ਜਿਹੜੇ ਬਣਾਉਂਦੇ ਪਏ ਚਾਵਲ
ਅੱਛਾ
ਫੇਰਾ ਬਣ ਦਾ ਬ ਸੀ
ਆਹ ਇਹ ਬੜੀ ਘੱਟ ਆਉਂਦੀ ਵੀ ਤੁਹਾਡੀ ਸਮਝ ਨਹੀਂ ਆਉਂਦੀ ਕੀ ਬੋਲਿਆ ਤੁਸੀਂ
ਕਰਦਾ ਵੈਸੇ ਕੜੀ ਚਾਵਲ ਖਾਣ ਤੇ ਪਰ ਮੈਨੂੰ ਆਉਂਦੇ ਨੀ ਬਣਾ ਦੇ ਨਾ
ਅੱਛਾ ਅੱਛਾ ਕੜੀ ਬਨਾਨੀ ਕੋਈ ਔਖੀ ਥੋੜ੍ਹੀ ਹੈ ਲੱਸੀ ਲੈ ਆਓ ਬਜ਼ਾਰੋਂ
ਅੱਛਾ
ਤੇ ਲੱਸੀ ਨੂੰ ਓਬਲਣਾ ਧਰ ਦੋ ਵਿੱਚ ਹਿੰਗ ਪਾਓ ਥੋੜ੍ਹਾ ਜਿਹਾ ਵੇਸਣ ਪਾਓ
ਕਿੰਨੀ ਲੱਸੀ
ਤੁਸੀਂ ਕਿੰਨੇ ਬੰਦੇ ਹੋ ੱਖੋ
ਅੱਸੀਂ ਹੈਗੇ ਤਿੰਨ ਬੰਦੇ ਹੈਗੇ ਆ ਬਸ
ਤਿੰਨ ਬੰਦੇ ਉਹ ਤੇ ਕਿੱਲੋ ਬੜੀ ਹੈ ਲੱਸੀ
ਲਸੀ ਆ ਚਿੱਟੀ ਲਾਲ
ਜਿਹੜੀ ਮਰਜ਼ੀ ਲੈ ਆਓ ਜ਼ਿਆਦਾ ਖੱਟੀ ਨਾ ਆਏ ਕਿਉਂਕਿ ਫਿਰ ਉਬਲ ਕੇ ਫਿਰ ਖੱਟੀ ਹੋ ਜਾਂਦੀ ਹੈ
ਅੱ
ਹਾਂ ਇਹ ਕਿੋਲੌ ਲੱਸੀ ਅੱਛਾ ਇੱਕ ਇੱਕ ਘੜਛੀ ਛੋਟੀ ਕੜਛੀ ਜਿੰਨਾ ਚਮ ਉਹ ਪਾਾਲ ਲਓ ਬੇਸਣ ਓਨੂੰ ਚੰਗੀ ਤਰ੍ਹਾਂ ਫੈਟ ਲਓ ਤੇ ਉਹਦੇ ' ਹਲਦੀ ਪਾਓ। ਹਿੰਗ ਪਾਓ ਨਮਕ ਪਾਓ ਥੋੜ੍ਹੀ ਜਵਾਇਨ ਪਾਓ ਤੇ ਉ ਵੱਲ ਨ ਤਾਰ ਦਿਓ ਇੱਕ ਸਾਈਡ ਤੇ ਵਿੱਚ ਘੜਸੀ ਮਾਰੀ ਜਾਓ ਨਾਲ ਨਾਲ ਥੱਲਾ ਵੀ ਲਾਗ ਜਾਂਦਾ ਰੋਡ ਵੀ ਜਲਦੀ ਜਲਦੀ ਕੋਲ ਖੜੇ ਹੋਉਣਾ ਪੈਂਦਾ।
ਮ ਸੀਲਾ ਸੀ ਬਸੀ ਪ ਵੀ ਲੈ ਸਕਦੇ ਹੋ।
ਹੈਂ।
ਬਸੀ ਦੀ ਜਗ੍ਹ ਅਸੀਿੱਦਾਂ ਹੀ ਨ ਲੈ ਸਕਦੇ ਹਾਂ।
ਹਾਂ ਦਹੀਂ ਵੀ ਲੈ ਸਕਦੇ ਹੋ ਖੱਟੀ ਦਹੀਂ ਹੋਏ ਉਹਨੂੰ ਚੰਗੀ ਤਰ੍ਹਾਂ ਉਹ ਭਰ ਲਉ ਗ੍ਰਾਇੰਡ ਕਰ ਲਉ ਫੈਂਟ ਲਓ। ਤੇ ਉਹਦੇ ਵਿੱਚ ਬਸ ਐਵੇਂ ਹੀ ਬੇਸਣ ਤੇ ਹਲਦੀ ਤੇ ਉਹ ਪਾ ਲਓ ਤੇ ਉਬਾਲ ਲਓ ਚੰਗੀ ਤਰ੍ਹਾਂ ਉਬਲ ਜਾਗੀ ਇੱਕ ਸਾਈਡ ਦੇ ਪਕੌੜੇ ਬਣਾ ਲਓ ਪਕੌੜੇ ਤੁਹਾਨੂੰ ਪਤਾ ਹੀ ਕਿਵੇਂ ਬਣਾਉਂਦੇ ਨੇ ਬੇਸਣ ਦੇ ਵਿੱਚ ਪਿਆਜ ਕੱਟੋ ਲੰਬੇ ਲੰਬੇ ਦੋ ਹਰੀ ਮਿਰਚ ਪਾਓ ਵਿੱਚ ਜਇਨ ਪਾਓ ਥੋੜ੍ਹੀ ਜਿਹਾ ਹਲਦੀ ਪਾਓ ਅਤੇ ਨਮਕ ਪਾਓ ਬਸ। ਤ ਉਹਨੂੰ ਤੇਲ ਵਿੱਚ ਛੋਟੇ ਛੋਟੇ ਪਕੌੜੇ ਬਣਾ ਲਓ ਬਸ ਫਿਰ ਉਬਲਦੀ ਹੋਈ ਘੜੀ ਦੇ ਵਿੱਚ ਪਾ ਦਉ ਪਕੌੜੇ ਫਿਰ ਤੜਕਾ ਅਲੱਗ ਤੋਂ ਲਾ ਲਓ ਘੜੀ ਨੂੰ ਲਸਣ ਕੱਟ ਲਓ ਅ ਤਾਂ ਲਸਣ ਖਾਂਦੇ ਹਾਂ ਵਧੀਆ।
ਰ ਬ
ਉਹਦੀ ਚ ਅੱਗ ਹੁੰਦੀ ਚ ਅੱਗ। ਅਤੇ ਆਉਣੀ ਬੰਦ ਹੋ ਜਾਂਦੀ ਤਾਂ ਤ ਉਬਲਦੀ ਹੈ।
ਨਾਲਾਲੇ ਗੁੜੀ ਹੋ ਸਕ ਇੱਕ ਮਨ ਲਗਦਾ ਹੈ।
ਹਾਂ ਥੋੜੀ ਗਾੜੀ ਆ ਜਾਏਗੀ ਥੋੜੀ ਉਹ ਕਰਨੀ ਪੈਂਦੀ ਨਾਤੋਂ ਝਾਕ ਚੰਗੀ ਤਰ੍ਹਾਂ ਉਹਨੂੰ ਫੈਂਟੀ ਉਹ ਕਹਿੰਦਾ ਘੜਸ਼ੀ ਮਾਰੀ ਜੋ ਝਾਕ ਖਤਮ ਹੋ ਜਾਂਦੀ।
ਪਿੱਛੋ।
ਹਾਂ ਅੱਧਾ ਘੰਟਾ ਲੱਗ ਜਾਂਦਾ ਵੇਖੋ ਵੀਹ ਵੀਹ ਪੱਚੀ ਮਿੰਟ ਤਾਂ ਲੱਗ ਹੀ ਜਾਂਦੇ ਨੇ। ਹਾਂ।
ਚਲੋ ਕੋਈ ਨ ਨਾਲ।
ਹਾਂ ਤੜਾ ਤੜਕਾ ਆਲੰਗ ਸ ਲਾ ਲਉ ਅਤੇ ਉਹਨੂੰ ਚੰਗੀ ਤਰ੍ਹਾਂ ਥੋੜ੍ਹਾ ਲਸਣ ਅਤੇ ਪਿਆਜ਼ ਕੱਟ ਲਉ ਅ ਤਾਂ ਲਸਣ ਜ਼ਿਆਦਾ ਪਾਉਂਦੇ ਹਾਂ ਲਸਣ ਨੂੰ ਕੁੱਟ ਕੇ ਅਤੇ ਥੋੜ੍ਹਾ ਕੜੀ ਪੱਤਾ ਲੈ ਲਉ ਨਾਲ ਹਿੰਗ ਗ ਲੈ ਲਓ ਜਵੈਨ ਲੈ ਲਓ ਨਾਲ ਤੇ ਤੇਲ ਦੇ ਵਿੱਚ ਕੜਛੀ ਜਿੰਨਾ ਇੱਕ ਡੇਢ ਕੜਛੀ ਜਿੰਨਾ ਤੇਲ ਲਓ ਉਹ ਜਿਹੜਾ ਪਕੌੜੇ ਵਾਲਾ ਤੇਲ ਉਹਦੇ ਵਿੱਚ ਤੇਲ ਕੱਢ ਲਉ ਨਾ ਚੀਜ਼ ਭਾਂਡੇ 'ਚ ਮੈਂ ਲ ਲ ਬ ਬ ਕ ਬ ਰ ਬ ਬ ਬ ਬ ਬ ਬ।
ਅਂ ਤੜਕੇ ਚ ਦੁਬਾਰਾ ਤੁਫਾਨ ਆ ਾਂਜ ਦੀੰ ਘੀਏਾਂ ਦਿੱਤਾਖਬਾਹ ਤੋਂ ਪਾਾਨ ਨੂੰ
ਏ ' ਫਿਰ ਉਸ ਤੋਂ ਬਾਅਦ ਤੜਕੇ ' ਪਾਓ ਅਲੱਗ ਟੇਸਟ ਆਉਂਦਾ ਹੈ।
ਠੀਕ ਠੀਕ।
ਫਿਰ ਉਹਦੇ 'ਚ ਜਵਾਇਨ ਪਾਓ ਥੋੜ੍ਹਾ ਗਰਮ ਮਸਾਲਾ ਪਾਓ ਥੋੜ੍ਹਾ ਜੀਰਾ ਪਾਓ ਇਹ ਚੀਜ਼ਾਂ ਸਾਰੀਆਂ ਚੰਗੀ ਤਰ੍ਹਾਂ ਲਾਲ ਹੋ ਜਾਣਗੀਆਂ ਅਤੇ ਫਿਰ ਬਸ ਕੜੀ ਦੇ ਵਿੱਚ ਪਾ ਦਿਉ। ਤੇ ਫਿਰ ਬਸ ਇੱਕ ਦੋ ਬਾਲੇ ਆਉਣਗੇ ਘੜੀ ਨੂੰ ਫਿਰ ਬਸ ਤਿਆਰ ਘੜੀ ਧਨੀਆ ਪਾਓ ਕਸਤੂਰੀ ਮੇਥੀ ਪਾਓ ਆਪਣੀ ਮਰਜ਼ੀ ਜੀ ਹਾਂ।
ਮੈਂ ਕਿਹਾਸ ਔਖੀ ਸੀ ਇਹ ਤਾਂ ਮੈਂ ਐਵੇਂ ਔਖੀ ਔਖੀ ਕਰੀ।
ਨਾ ਨਾ ਔਖੀ ਨੀ ਹੈਗੀ ਉਹ ਬਸ ਥੋੜਾ ਖਲਾਰਾ ਜ਼ਿਆਦਾ ਹੁੰਦਾ ਤਾਂ ਪਕੌੜੇ ਪਕੌੜੇ ਬਣਾਓ। ਤੇ ਉਹ ਕਰੋ ਨਾਲ ਨਾਲ ਹਭਣਾ ਪੈਂਦਾ। ਸਾਡੀ ਰਸੋਈ ਹੈ ਛੋਟੀ ਸਾਨੂੰ ਬੜਾ ਔਖਾ ਜਿਹਾ ਲੱਗਦਾ ਵਵੇ ਫਿਰ ਫਿਰ ਵੀ ਬੱਚਿਆਂ ਦੀ ਫਰਮਾਇਸ਼ ਅਸੀਂ ਬਣਾ ਦੈਂਦੇ ਹਾਂ ਕੋਈ ਗੱਲ ਨਹੀਂ। ਬੱਚਿਆਂ ਵਸ ਜਾਣ ਆਜੀ ਰ ਬੱਚੇ ਨੀ ਅੱਗੋਂ ਕਦਰ ਪਉਂਦੇ। ਹੋਓ।
ਸਮਝਦਾ ਮ।
ਚਲੋ ਹੋਰ ਚੌਲ ਕਿਵੇਂ ਬਣਾਂਦੇ ਇਹਦੇ ਨਾਲ ਚੋਲ ਤਾਂ ਇਹਦੇ ਨਾਲ ਸਿਰਫ
ਤੜਕੇ ਵਾਲਾ ਨਹੀਂ ਅਸੀਂ ਖਾਂਦੇ ਅਸੀਂ ਇਹਦੇ ਨਾਲ ਪਲੇਨ ਰਾਈਸ ਖਾਂਦੇ ਆ। ਨਹੀਂ ਬਿਲ
ਨਹੀਂ ਮੈਂ ਤਾਂ ਹਰ ਇੱਕ ਚੀਜ਼ ਨੂੰ ਤੜਕੇ ਦੇ
ਨਾ ਨਾ ਅਸੀਂ ਤਾਂ ਪਲੇਨ ਬਣਾਣੇ ਹਾਂ ਜ਼ਿਆਦਾ ਤੜਕੇ ਵਾਲੇ ਮੈਂ ਉਦੋਂ ਬਣਾਣੀ ਹਾਂ ਜਿਵੇਂ ਅਸੀਂ ਖਾਲੀ ਚਾਵਲ ਹੀ ਬਣਾਣੇ ਨੇ ਫਿਰ ਉਹਦੇ 'ਚ ਵੜੀਆਂ ਸੋਇਆਬੀਨ ਦੀਆਂ ਅਤੇ ਜਿਹੜੀ ਸਬਜ਼ੀਆਂ ਘਰ ਪਈਆਂ ਨਾ ਆਲੂ ਆਲੂ ਹੋ ਗਏ ਵੜੀਆਂ ਹੋ ਗਈਆਂ ਅਤੇ ਗਾਜ ਰ ਹੋ ਗਈ ਸ਼ਿਮਲਾ ਮਿਰਚ ਘਰ ਪਈ ਜਾਂਦੀ ਉਹ ਘੱਟ ਕੇ ਪਹਿਲੇ ਉਹਨਾਂ ਨੂੰ ਫਰਾਈ ਕਰ ਲੈਣੀ ਹਾਂ ਉਹਦੇ ਵਿੱਚ ਖੁੱਲਾ ਤੇਲ ਪਾ ਕੇ ਅਤੇ ਫਿਰ ਉਹਦੇ ਵਿੱਚ ਪਿਆਜ਼ ਪਾ ਦਿੰਦੀ ਹਾਂ ਲਸਣ ਪਾ ਦਿੰਦੀ ਹਾਂ। ਅਜਵੈਨ ਪਾ ਲੈਣੇ ਹਾਂ ਪੁਲਾਓ ਟਾਈਪ ਬਣਾ ਲੈਣੇ ਹਾਂ। ਫਿਰ ਉਦੋਂ ਬਣਾਣੇ ਆ ਮੈਂ ਤੜਕੇ ਵਾਲੇ ਨਹੀਂ ਤਾਂ ਪਲੇਨ ਬਣਾਨੀ ਆ ਮੈਂ ਚੌਲ।
ਵੈਸੇ ਤਾਂ ਚਿੰਨ ਤੜ ਸੀਂ ਤੇਲ ਪ ਬਸ ਫਿਰ ਮੈਂ ਓਹਦੇ ਤੋਂ ਬਾਅਦ ਚਾਵਲ ਜਿਹੜੀ ਸਹੇ ਦੇ ਮੁ ਇੱਕ ਗਲਾਸ ਪਾ ਕੇ ਪਾਣੀ ਪਾਵਾਂਗੀ
ਅੱਛਾ ਚਲੋ ਹੋਰ
ਮੈਂ ਕਿਹਾ ਬਣਾਵਾਂ ਵੀ ਘੜੀ ਫੇਿਰ ਮੈਂ ਆ ਜੋਓ ਅੱਜ
ਹਾਂਜੀ ਹਾਂਜੀ ਕੋਈ ਨੀ ਤੁਸੀਂ ਇੱਥੇ ਆਉਣਾ ਸੀ ਤਾਂ ਬਣਾ ਲਾਂਗੇ ਤੁੜੀ
ਪੱਦਾ ਵੀ
ਅੱਜ ਕੱਲ ਗਰਮੀ ਕਿੰਨੀ ਆਈ ਵੀ ਮੌਸਮ ਬੜਾ ਹੋਇਆ ਪਿਆ। ਖਰਾਬ ਗਰਮੀ ਚ ਕਿਤੇ ਨਿਕਲੇ ਨੀ ਜਾਂਦਾ।
ਕਹਿ ਕੇ ਬਹਚਾਓ ਤੇ ਕੰਮ ਕਰਨੇ ਹੁੰਦੇ ਨੇ ਸ਼ਾਮ ਨੂੰ। ਉਸ ਤੋਂ ਬਾਅਦ ਮੈਂ ਵੀ ਨਾ ਕਰ ਬਹੁਤ ਬਹੁਤ ਜਿਆਦਾ ਇਨਾ ਜਿਆਦਾ ਬੁਰਾ ਹਾਲ
ਹੋਰ ਸੁਣਾਓ।
ਬੱਸ ਮੈਂ ਕਿਹਾ ਆ ਜਾਓ ਕੜੀ ਬਣਾਈ ਕੜੀ ਬਣਾਵਾਂਗੀ ਅੱਜ ਮੈਂ।
ਅੱਛਾ ਅੱਛਾ, ਹਾਂ ਕੋਈ ਨੀ ਕੋਈ ਨੀ। ਸਿਖਾਓ ਘੜੀ ਮੈਂ ਬਣਾਵਾਂਗੀ ਫੇਰ ਇੱਕ ਦੋ ਦਿਨ ਤੱਕ ਬਣਾਣੀ ਮੈਂ। ਮੇਰੀ ਨਨਾਣ ਦੀ ਕੁੜੀ ਆਈ ਦੀ ਨਾ ਉਹ ਕਹਿੰਦੀ ਰਹਿੰਦੀ ਮਾਮੀ ਜੀ ਕੜੀ ਖਾਣੀ ਤੁਹਾਡੇ ਹੱਥ ਦੀ ਘੜੀ ਖਾਣੀ।
ਅੱ ਮੇਰੀ ਵੀ ਭੈਣ ਆਈਦੀ ਨਾ ਮੈਂ ਕਿਹਾ ਚਲੋ ਆਏ। ਕੜੀ ਮੈਂ ਕਿਹਾ ਚਲੋ ਆ ਵੀ ਤੇ ਤੁਡੀ ਬਣਾ ਲਵਾਂਗੇ ਬਾਅ ਚ ਬਣਾ ਲਾਂਗੇ ਤਾਂਸੀ ਤਾਂ ਖਾਣੀ
ਹਮ
ਨਾਲ
ਹਮ
ਹਾਂ ਇੱਕ ਚੀਜ਼ ਤੇ ਚੰਗੀ ਨੀ ਲੱਗਦੀ, ਨਾਲ ਸਬਜ਼ੀ ਚਾਹੀਦੀ ਹੈ ਨਾ ਕੋਈ। ਹਾਂਜੀ ਹੋਰ ਸਲਾਦ ਵਗੈਰਾ ਕੱਟ ਲਵਾਂਗੀ ਤੇ ਨਾਲ ਰਾਇਤਾ। ਪਾਲਾਂਗੇ ਉਹਦਾ ਖੀਰੇ, ਪਿਆਜ ਦਾ ਤਾਂ ਨਹੀਂ ਤਾਂ ਫਿਰ ਬੂੰਦੀ ਦਾ ਪਾ ਲਵਾਂਗੀ ਰਾਇਤਾ ਹੋਰ ਕੀ ਹੈ।
ਜ਼ਿਆਦਾ
ਹਮ ਸਾਡੇ ਇਥੇ ਜਿਆਦਾ ਨਾ ਉਹ ਖਾਂਦੇ ਨੇ ਖੀਰਾ ਪਿਆਜ ਦਾ ਰਾਇਤਾ ਖਾਂਦੇ ਨੇ।
ਅੱਛਾ ਅੱਛਾ ਉਹ ਵੀ ਟੇਸਟੀ ਹੁੰਦਾ
ਹਾਂ ਉਹ ਵੀ ਫਿਰ ਹਾਂ ਉਹ ਕਹਿੰਦੇ ਨੇ ਚਲੋ ਉਹ ਸਬਜ਼ੀਆਂ ਵੀ ਹੁੰਦੀ ਚਲਦੇ ਠੰਡਕ ਪੈ ਜਾਂਦੀ ਏ ਚਲੋ ਠੀਕ ਹੈ ਫੇਰ ਹੈ ਕਰਾਂਗੀ ਮੈਂ ਤੁਹਾਨੂੰ ਬਾਅਦ ਵਿੱਚ
ਸਸ
ਠੀਕ ਹੈ ਸਤਿ ਸ਼੍ਰੀ ਅਕਾਲ